ਹੈਲੋ।
ਹੈਲੋ।
ਹੈਲੋ।
ਹੈਲੋ।
ਦੀਦੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤ ਸ੍ਰੀ ਅਕਾਲ ਜੀ।
ਕਿਵੇਂ ਤੁਸੀਂ।
ਹਾਂਜੀ ਵਧੀਆ ਜੀ ਤੁਸੀਂ ਸੁਣਾਓ।
ਵਧੀਆ-ਵਧੀਆ ਹੋਰ ਕੀ ਕੰਮ ਕਰ ਰਹੇ ਹੋ।
ਹਾਂਜੀ ਬਸ ਮੈਂ ਆਪਣਾ ਕੰਮ ਕਰ ਰਹੀ ਹਾਂ ਲੈਪਟੋਪ ਤੇ।
ਤੇ।
ਹਾਂਜੀ ਹੋਰ ਸੁਣਾਓ ਤੁਸੀਂ ਕਿਵੇਂ ਠੀਕ ਠਾਕ ਘਰੇ ਸਭ ਠੀਕ ਠਾਕ।
ਹਾਂਜੀ ਹਾਂਜੀ ਸਾਰੇ ਵਧੀਆ ਸਾਰੇ।
ਤੁਸੀਂ ਕੀ ਕਰ ਰਹੇ ਜੀ।
ਜ ਬਰਗਰ ਖਾ ਕੇ ਹਟੀ ਹਾਂ।
ਹੋਰ ਕਿਉਂਕਿ। ਬਟ ਮੇਰੇ ਅਕੋਡਿੰਗ ਫਾਸਟ ਫੂਡ ਅੱਛਾ ਨਹੀਂ ਹੈ ਰਾਤ ਦੇ। ਟਾਈਮ ਤਾਂ ਖਾਸ ਕਰਕੇ।
ਓਇ ਹੈ ਨਾ ਕਰੇਵਿੰਗ ਹੋ ਰਹੀ ਸੀ ਮੈਨੂੰ ਇਸ ਟਾਈਮ।
ਹਾਂ ਉਹ ਉਹ ਬਿਲਕੁਲ ਅਲੱਗ ਗੱਲ ਹੈ ਕਿ ਆਪਾਂ ਨੂੰ ਕਰੇਵਿੰਗ ਹੋ ਰਹੀ ਹੈ ਬਟ ਇਸ ਟਮ ਫਾਸਟ । ਫੂਡ ਇਜ਼ ਨੋਟ ਅ ਗੁੱਡ। ਮਤਲਬ ਅੱਛੀ ਗੱਲ ਹੈ ਹੀ ਨਹੀ ਇਹ ਤਾਂ ਫਾਸਟ ਫੂਡ ਤਾਂ ਵੈਸੇ ਅਵੋਇਡ ਕਰਨਾ । ਚਾਹੀਦਾ ਤੁਹਾਡੇ ਅਕੋਡਿੰਗ ਕੀ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਯਾ ਨਹੀਂ।
ਹਾਂਜੀ ਹਾਂਜੀ ਫਾਸਟ ਫੂਡ ਅਇਡ ਕਰਨਾ ਚਾਹੀਦਾ।
ਪਰ ਅੱਜ ਕੱਲ੍ਹ ਲੋਕੀ ਫਾਸਟ ਫੂਡ ਮਤਲਬ ਬਹੁਤ ਜ਼ਿਆਦਾ ਹੀ ਕਰੇਜ਼ੀ ਹੋ ਗਈ ਆ ਫਾਸਟ ਫੂਡ ਲਈ।
ਹਾਂਜੀ ਹਾਂਜੀ ਇਹ ਤਾਂ ਹੈ ਬਹੁਤ ਸਾਰੇ ਲੋਕ ਦੇਖੇ ਨੇ ਮੈਂ। ਹੁਣ ਵੀ ਮੈਂ ਜ ਜਿੱਥੇ ਮੈਂ ਗਈ ਸੀ ਇੰਨੀ ਜ਼ਿਆਦਾ ਉੱਥੇ ਭੀੜ ਸੀ।
ਤਾਂ ਬਸ ਸਾਰਾ ਦਿਨ ਚਾਹੇ ਖਿਲਾ ਲਓ ਰੋਟੀ ਨਾ ਦਿਓ।
ਮੇਰੇ ਵੀ ਹੈ ਭਾਣਜਾ ਭਾਜੀ ਬਟ ਉਹਨਾਂ ਨੂੰ ਮੈਂ ਫਾਸਟ ਫੂਡ ਬਾਹਰੋਂ ਨੀ ਖਾਣ ਦਿੰਦੀ ਮੈਂ ਉਹਨਾ ਨੂੰ ਖੁਦ ਬਣਾ ਕੇ। ਕਿਨ ਆ।
ਉਹ ਚੀਜ਼ ਅੱਛੀ ਹੈ ਪਰ ਠੀਕ ਹੈ ਪਰ ਜਿਹੜਾ ਮੇਟੀ ਰਿਆਲ ਆਪਾਂ ਯੂਜ਼ ਕਰਦੇ ਹਾਂ ਤੇ। ਤੇ ਉਹ ਮਟੀਰੀਅਲ ਹੈਗਾ ਤਾਂ ਉਹ ਖ਼ਰਾਬ ਹੀ ਹੈ ਨਾ। ਹਾਂਜੀ ਹਾਂਜੀ ਹੋਰ ਹੋਰ ਸੁਣਾਓ।
ਬਸ ਵਧੀਆ ਤੁਸੀਂ ਕੀ ਕਰ ਰਹੇ ਹੋ ਉਠ ਗਏ ਕੀ ਤੁਸੀਂ ਕੀ
ਫਿਲਹਾਲ ਤਾਂ ਸਾਡਾ ਹਾਲੇ ਡਿਨਰ ਬਾਕੀ ਹੈ ਡਿਨਰ ਨਹੀਂ ਕੀਤਾ ਹੋਇਆ।
ਹਮ।
ਹਾਂਜੀ ਹਾਂਜੀ
ਓਨਲਾਈਨ ਸ਼ੋਪਿੰਗ ਬਾਰੇ ਤੁਹਾਡਾ ਕੀ ਖ਼ਿਆਲ ਹੈ।
ਓਨਲਾਈਨ ਸ਼ੋਪਿੰਗ ਵੈਸੇ ਤਾਂ ਬਹੁਤ ਵਧੀਆ ਆਪਾਂ ਨੂੰ ਸਾਰਾ ਸਮਾਨ ਇੱਕ ਜਗ੍ਹਾ ਤੇ ਮਿਲ ਜਾਂਦਾ ਆ ਹਨਾ।
ਹਾਂਜੀ।
ਹਾਂ ਤੇ ਆਪਾਂ ਨੂੰ ਮਤਲਬ ਕਾਫੀ ਵਰਾਇਟੀਜ਼ ਮਿਲਦੀਆਂ ਹਨਾ। ਹਾਂ ਪਰ ਇਹ ਹੈ ਕਿ ਔਨਲਾਈਨ ਸ਼ੋਪਿੰਗ ਨੇ ਕੰਮ ਬਹੁਤ ਘਟਾ ਦਿੱਤਾ। ਤਾ ਮਾਰਕੀਟ ਦਾ ਮਾਰਕੀਟ ਬਹੁਤ ਜਿਆਦਾ ਮਤਲਬ ਡਾਊਨ ਹੋ ਗਈ ਹੈ।
ਹਾਂਜੀ ਇਹ ਤਾਂ ਹੈ ਬਸ ਆਨਲਾਈਨ ਸ਼ੋਪਿੰਗ ਇਹਨੂੰ ਵੀ ਵਧੀਆ ਨੀ ਹੈ ਮਤਲਬ ਜਦੋਂ ਕਿਉਂਕ ਅਸੀ ਪਰਚੇਸ ਕਰਦੇ ਆ ਨਾ ਚੀਜ਼ਾਂ ਇੰਨੀ ਗੰਦੀ ਕੁਆਲਿਟੀ ਆਉਂਦੀ ਨਾ ਮੀਸ਼ੋ ਤੇ ਖ਼ਾਸ ਕਰਕੇ।
ਬਿਲਕੁਲ ਇਹ ਤਾਂ ਗੱਲ ਹੈ ਕਿ ਕਈ ਵਾਰ ਜੋ ਚੀਜ਼ ਮੰਗਉਂਦੇ ਆ ਉਹ ਚੀਜ਼ ਆਪਣੀ ਆਉਂਦੀ ਨ ਕਈ ਵਾਰ ਰੋਕਣ ਆਉਂਦੀ ਹੈ ਉਹ ਚੀਜ਼ ਟੁੱਟੀ ਹੋਈ ਆਉਂਦੀ ਹੈ। ਦਿਨ ਆਪਾਂ ਮਤਲਬ ਖਜਲ ਖੁਆਰੀ ਤਾਂ ਹੁੰਦੀ ਹੈ।
ਹਮ
ਹਾਂਜੀ ਹਾਂਜੀ
ਤੇ ਉਹੀ ਹੈ ਨਾ ਫਿਰ ਆਨਲਾਈਨ ਸ਼ੋਪਿੰਗ ਦਾ ਏ ਹਾਂਜੀ।
ਹਾਂ ਹਾਂਜੀ ਪਰ ਇਹ ਹੈ ਕਿ ਇਹਦਾ ਸਾਈਡ ਇਫੈਕਟ ਵੀ ਹੈਗਾ ਹੈ ਫਾਇਦਾ ਵੀ ਹੈ ਨੁਕਸਾਨ
ਹੁਣ ਜਿਹੜਾ ਬੰਦਾ ਨਹੀਂ ਜਾ ਸਕਦਾ ਬਾਹਰ ਜਿਹੜਾ ਬੰਦਾ ਨਹੀਂ ਜਾ ਸਕਦਾ ਉਹ ਘਰੇ ਬਹਿ ਕੇ ਕਰਨਾ ਚਾਹੁੰਦਾ ਦਾ ਔਡਰ ਹਨਾ।
ਨਾਲੇ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਤੇ ਮਿਲ ਜਾਂਦੀਆਂ ਆਪਾਂ ਨੂੰ ਵਰਾਇਟੀ ਵੀ ਮਿਲਦੀ ਹੈ ਹਰਕ ਚੀਜ਼ ਵਿਚ ਆਪਸ਼ਨ ਬਹੁਤ ਮਿਲ ਜਾਂਦੇ ਹੈ
ਜੋ ਚੀਜ਼ ਤੁਸੀਂ ਸਰਚ ਕਰਨਾ ਚਾਹੋ ਉਹੀ ਚੀਜ਼ ਆਪਾਂ ਨੂੰ ਉਹਦੇ ਤੇ ਮਿਲ ਜਾਂਦੀ ਹੈ।
ਮੈਂ ਵੀ ਕਰਦੀ ਹਾਂ ਔਨਲਾਈਨ ਸ਼ੋਪਿੰਗ ਪਰ ਬਹੁਤ ਘੱਟ
ਮੈਂ ਪਹਿਲਾਂ ਕਰ ਰਹੀ ਮੈਂ ਬਹੁਤ ਸਾਰੀਆਂ ਚੀਜ਼ਾਂ ਔਨਲਾਈਨ ਮੰਗਵਾਈਆਂ, ਬਟ ਮੈਨੂੰ ਸਾਰਿਆਂ ਦੀ ਕੁਆਲਿਟੀ ਇੰਨੀ ਬੇਕਾਰ ਮਿਲੀ ਐ ਨਾ ਉਹ ਅੱਧ ਤੋਂ ਜ਼ਿਆਦਾ ਚੀਜ਼ਾਂ ਤਾਂ ਮੈਂ, ਵਾਪਿਸ ਹੀ ਕਰੀਆਂ ਨੇ ਰਿਟਰਨ ਉਹਨਾਂ ਨੂੰ।
ਹਾਂ ਬਸ ਉਹ ਤਾਂ ਚਲੋ ਅਲੱਗ ਗੱਲ ਐ ਹੈਨਾ, ਤੇ ਪਰ ਇਹ ਗੱਲ ਹੈ ਕਿ ਅੱਜ-ਕਲ ਲੋਕਾਂ ਵਿੱਚ ਕਰੇਵਿੰਗ ਬਹੁਤ ਹੈ, ਇਸ ਚੀਜ਼ ਨੂੰ ਲੈ ਕੇ ਬਹੁਤ ਕਰੇਵਿੰਗ ਹੈ ਕਿ ਹਾਂ ਆਨਲਾਈਨ ਸ਼ਾਪਿੰਗ ਜਿਵੇ ਹੁਣ ਲਾਇਕ ਮਯੀਂਤਰਾ ਮਈਂਤਰਾ ਬਹੁਤ ਅੱਛਾ ਮਿਲਦਾ ਸਭ ਕੁਛ।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
ਐਮਾਜ਼ੋਨ ਹੋ ਗਿਆ ਐਮਾਜ਼ੋਨ 'ਤੇ ਵੀ ਅੱਛਾ ਹੈ।
ਕੁਛ ਕੁ ਸਾਈਟਸ ਆ ਜਿਹੜੀਆਂ ਖ਼ਰਾਬ ਕਰ ਰਹੀਆਂ ਆਪਾਂ ਨੂੰ ਤੇ ਉਹਦੇ ਕਰਕੇ ਹੀ ਹੋ ਜਾਂਦਾ।
ਵੀ ਤੇ ਹੈ ਨਾ ਪਰਸਨ ਨੂੰ ਨੀਡ ਵੀ ਹੈ ਚੰਗੀ ਕੁਆਲਿਟੀ ਦੀ ਬਟ ਉਹ ਪੈਸੇ ਵੀ ਨਹੀਂੀ ਖਰਚ ਕਰਨਾ ਚਾਹੁੰਦੇ ਨੇ।
ਬਸ ਬਸ ਇਹੀ ਹੈ ਇਹੀ ਹੈ ਹਾਂ।
ਹਾਂਜੀ।
ਤਾਂ ਕਰਕੇ ਉਹ ਜਿਹੜੀ ਵੈਬਸਾਈਟ ਤੇ ਉਹਨਾ ਨੂੰ ਸਸਤਾ ਮਿਲਦਾ ਚਲੋ ਜੀ ਉਓਥੋਂ ਹੀ ਔਡਰ ਕਰ ਦਿੰਦੇ ਆ।
ਹਾਂਜੀ ਹਾਂਜੀ। ਹਮ ਬੋਲੋ
ਤੁਸੀਂ ਕੀ ਕੀ ਓਡਰ ਕੀਤਾ ਵੈਸੇ ਆਪਣੇ ਘਰ। ਮਤਲਬ ਯੂਜ ਦੀਆਂ ਚੀਜ਼ਾਂ ਕੋਸਮੈਟਿਕ ਕੀ ਚੀਜ਼ ਯੂਜ਼ ਕੀ ਮਤਲਬ ਤੁਸੀਂ ਕੀ ਚੀਜ਼ ਔਡਰ ਕੀਤਾ ਹੋਇਆ।
ਮੈਂ ਇੱਕ ਬੋਟਲ ਲਈ ਆ ਇੰਨੀ ਛੋਟੀ ਬੋਟਲ ਆਈ ਨਾ ਤਿੰਨ ਸੌ ਦੇ ਕਰੀਬ ਸੀ ਔ ਬੋਟਲ। ਨਹੀਂ ਹੁਣ ਤਾਂ ਹੈ ਵੀ ਗਰਮੀ ਦਾ ਟਾਈਮ ਹੈ, ਇੰਨੀ ਜ਼ਿਆਦਾ ਛੋ ਕਈ ਬੋਤਲਾਂ ਨੂੰ ਵਾਰ-ਵਾਰ ਭਰਨਾ ਹੀ ਪੈਂਦਾ ਉਹਨੂੰ ਮੇਰੇ ਭਾਂਣਜੇ ਨੂੰ।
ਇਹ ਤੁਸੀਂ ਰਿਟਰਨ ਵੀ ਕਰ ਸਕਦੇ ਸੀ, ਉਸ ਚੀਜ਼ ਨੂੰ।
ਰਿਟਰਨ ਕਰਨਾ ਸੀ, ਬਟ ਮੇਰੇ ਭਾਣਜੇ ਨੇ ਤਦ ਤੱਕ ਉਹਦਾ ਸਾਰਾ ਸਤਿਆਨਾਸ਼ ਕਰਤਾ। ਬੋਟਲ ਵਗੈਰਾ ਦਾ ਜੋ ਵੀ ਸੀ, ਉਹਦਾ ਉੱਪਰ ਕਵਰ ਵਗੈਰਾ ਉਡੇ ਪਤਾ ਨੀ ਕਿੱਥੇ ਉਹਨੇ ਕਰਦੇ ਸੀ, ਕਿਉਂਕਿ ਮੈਂ ਏਕਚੁਲੀ ਘਰ ਨੀ ਨਾ ਰਹਿੰਦੀ ਮੈਂ ਬਾਹਰ ਰਹਿੰਦੀ ਆ ਤਾਂ ਕਰਕੇ।
ਤੁਸੀ, ਕੋਈ ਜੋਬ ਕਰਦੇ ਜੇ?
ਹਾਂਜੀ-ਹਾਂਜੀ ਮੈਂ ਜੋਬ ਕਰਦੀ ਹਾਂ।
ਓਕੇ ਓਕੇ, ਠੀਕ ਹੈ।
ਹੂੰ-ਹੂੰ।
ਹਾਂ, ਤੇ ਫਿਰ ਉਹ ਰਿਟਰਨ ਹੋਣਾ ਹੀ ਨਹੀਂ ਸੀਗਾ, ਸਾਰਾ ਮਟੀਰੀਅਲ ਨਾਲ ਹੋਣਾ ਚਾਹੀਦਾ।
ਹੂੰ-ਹੂੰ। ਏ ਨੂੰ ਪ੍ਰੋਪਰ ਅਡਵਾਈਸ ਵੀ ਉਹਨਾਂ ਨੇ ਉਹ ਕਰਤਾ ਸੀਗਾ, ਜੋ ਅਡਰੈਸ ਵਾਲਾ ਸੀਗਾ।
ਹਾਂ-ਹਾਂ-ਹਾਂ, ਹਾਂਜੀ-ਹਾਂਜੀ।
ਹੂੰ, ਹੂੰ,
ਮੈਂ ਵੀ ਮੰ ਮੰਗਵਾਇਆ ਕਾਫ਼ੀ ਵਾਰ, ਮੈਂ ਟੀ ਸ਼ਰਟ ਮੰਗਵਾਈ ਸੀ, ਆਪਣੇ ਹਸਬੈਂਡ ਦੀ ਤੇ ਉਹ ਬਿਲਕੁਲ ਹੀ ਬੇਕਾਰ ਆਈ, ਸਟਫ ਬਿਲਕੁਲ ਹੀ ਨਿਕੰਮਾ ਆਇਆ ਬਟ, ਮੈਂ ਦੂਸਰੀ ਮੰਗਵਾਈ ਉਹ ਬਹੁਤ ਅੱਛਾ ਆਇਆ। ਸਟਫ।
ਬਹੁਤ ਵਧੀਆ।
ਬਤ ਵਧੀਆ ਆਇਆ, ਹੁਣ ਵੀ ਵੈਸੇ ਮੈਂ ਮੰਗਵਾਇਆ ਸਮਾਨ ਬਹੁਤ ਅੱਛਾ ਸਮਾਨ ਆਇਆ। ਉਹੀ ਹੈ ਨਾ, ਕਿਤੇ ਕਿਤੇ ਤਾਂ ਬਹੁਤ ਅੱਛਾ ਆਦਾ ਹੁਣ ਮੈਂ ਮੰਤਰਾ ਤੋਂ ਮੰਗਵਾਇਆ ਸੀ ਲਾਈਕ ਤੇ ਬਹੁਤ ਅੱਛੀ। ਸਾਰੀ ਚੀਜ਼ ਆਈ ਬੈਗ, ਲਿਪਸਟਿਕਸ, ਸਾਰਾ ਕੁਛ ਮੰਗਵਾਇਆ ਬਹੁਤ ਅੱਛਾ ਆਇਆ।
ਅਮ ਹੂਂ। ਮੈਂ ਵੀ ਤੇ ਮ ਮਿੰਤਰਾ ਤੋਂ ਫਰੋਕ ਬਾਏ ਬਟ, ਉਹ ਅਜੇ ਤੱਕ ਮੈਨੂੰ ਰਸੀ
ਬਟ ਮਿਯੰਤਰਰਾ ਦਾ ਅ-ਮਿਅੰਤਰਰਾ ਦਾ ਮਟੀਰੀਅਲ ਅੱਛਾ ਹੁੰਦਾ। ਤੋਨੂੰ ਵਾਜ਼ ਆ ਰੀ ਮੇਰੀ? ਹੈਲੋ ਹੈਲੋ, ਵਾਜ਼ ਆ ਰੀ? ਹੈਲੋ? ਹੈਲੋ,